ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ
ਬਸ ਵਧੀਆ ਵਧੀਆ ਤੁਸੀਂ ਸੁਣਾਓ
ਬਸ ਵਧੀਆ ਜੀ ਕੀ ਕਰਦੇ
ਬਸ ਇੱਥੇ ਰੋਟੀ ਖਾ ਕੇ ਆਏ ਆ ਹੁਣ ਚੱਕਰ ਲਾ ਰਹੇ ਆ
ਅੱਛਾ ਅੱਛਾ ਜੀ ਸਾਡੇ ਵਾਲੇ ਪਾਸੇ ਤੇ ਗਰਮੀ ਬਹੁਤ
ਬਹੁਤ ਐਨੀ ਠੰਡੀੀ ਹਵਾ ਆ ਰਹੀ ਹੈ ਨਾ
ਆ ਹਾਂ
ਬਹੁਤ ਅੱਛਾ ਮੌਸਮ ਹੈ ਅੱਜ
ਸਾਡੇ ਪਾਸੇ ਤਾਂ ਬਹੁਤ ਗਰਮੀ ਹੈ ਬਹੁਤ ਜਿਆਦਾ ਵਾਲੀ ਗਰਮੀ ਰੈਂਦੀ ਹੈ
ਅੱਛਾ ਨਹੀਂ ਸ਼ੁਕਰ ਕਰੋ ਇੱਥੇ ਥੋੜਾ ਮੌਸਮ ਠੀਕ ਹੈ ਹਾਂਜੀ ਹੋਰ ਕੀ ਕਰਦੇ
ਬਸ ਵਿਹਲੇ ਹੋ ਕੇ ਬੈਠੇ ਸੀ ਭਾਂਡੇ ਭੂੰਡੇ ਮੰਜਦੇ ਆ ਨਾ ਹੋਰ ਰੋਟੀ ਖਾ ਲਈ ਨਾਤੇ ਧੋਤੇ ਆ ਅੱਜ ਸੰਡੇ ਹੋ ਸੀਗਾ ਬਣਾਇਆ ਕੀ ਬਣਾਇਆ ਸੀ ਤੁਸੀਂ ਅਸੀ
ਅਸੀਂ ਕੋਫਤੇ ਬਣਾਏ ਸੀ ਭੈਣ ਜੀ
ਅੱਛਾ ਜੀ ਕਿਹੜੇ
ਕੋਫਤੇ ਮੈਂ ਕਿਹਾ ਘੀਏ ਦੇ
ਅੱਛਾ ਅੱਛਾ ਘੀਏ ਦੇ ਇਹਦੇ ਬਣਾਏ ਸੀ ਅੱਛਾ ਅੱਛਾ ਅੱਛਾ ਹੋਰ
ਦੇ ਆ ਕਹਿੰਦੇ ਕੋਫਤੇ ਕਹਿੰਦੇ ਉਹਦੇ ਵੀ ਬੰਦੇ ਆ ਪਨੀਰ ਦੇ ਕਹਿੰਦੇ ਛੂਰ ਕੇ ਨਾ ਬੇਸਨ ਦੇ ਵਿੱਚ ਓਦੇ ਚ ਹੀ ਮਿਕਸ ਕਰਕੇ ਪਕੌੜੇ ਬਣਾ ਕੇ ਤੇ ਕਹਿੰਦੇ ਓਦਾਂ ਹੀ ਲਸਣ ਅਦਰਕ ਪਿਆਜ ਦਾ ਪੇਸਟ ਬਣਾ ਕੇ ਕੜਾਹੀ ਚ ਕਹਿੰਦੇ ਉਹੀ ਤੇਲ ਸਾੜ ਕੇ ਜੀਰਾ ਤੜਕਾ ਲਾ ਕੇ ਤੇ ਉਹ ਮਸਾਲਾ ਭੁੰਨ ਲੋਓ ਚੰਗੀ ਤਰ੍ਹਾਂ ਤੇ ਕਹਿੰਦੇ ਉਹਦੇ ਪਨੀਰ ਦੇ ਕੋਫਤੇ ਪਾਦੋ ਵਿੱਚ, ਮੈਂ ਵੀ ਕਿਸੇ ਕੋਲ ਹਾਂ ਮੈਂ ਵੀ ਕਿਸੇ ਕੋਲ ਸੁਣਿਆ ਸੀਗੇ ਪਨੀਰ ਦੇ ਵੀ ਬਣ ਜਾਂਦੇ ਆ। ਹੋਰ ਉਹਦੇ ਵੀ ਬਣ ਜਾਂਦੇ ਆ ਕੀ ਕਹਿੰਦੇ ਆ ਨਿਊਟਰੀ ਦੇ ਵੀ ਕਹਿੰਦੇ ਬਣ ਜਾਂਦੇ ਆ
ਹਾਂ ਇਹ ਤੇ ਸੁਣ
ਹਾਂਜੀ ਹਾਂਜੀ ਨਿਊਟਰਲ ਵੀ ਬਣ ਜਾਂਦੇ ਹਨਾ
ਅੱਛਾ ਅੱਛਾ ਹੋਰ
ਹੋਰ ਵਧੀਆ ਤੁਸੀਂ ਸੁਣਾਓ
ਬਹੁਤ ਹੀ ਵਧੀਆ
ਸਾਡੇ ਵੀ ਇੱਥੇ ਹਜ਼ਾਰ ਹਜ਼ਾਰ ਵਾਲੇ ਫਾਰਮ ਭਰਦੇ ਪ ਆ
ਨਹੀਂ ਇੱਥੇ ਦੇ ਨਹੀ ਫਿਰਦੇ ਪਏ, ਹਾਂਜੀ।
ਸਾਟੇ ਇੱਧਰ ਭਰਦੇ ਪਏ ਜਾ-ਜਾ ਕੇ, ਪਰੇ ਆ ਹੁਣ ਜਮਾ ਹੀ ਨਹੀਂ ਹੁੰਦੇ, ਕਹਿੰਦੇ ਹੁਣ ਜਮਾ ਨੀ ਹੋਣੇ।
ਅੱਛਾ ਹੈ, ਕਿਉਂ ਜਮਾ ਕਿਉਂ ਨੀ ਹੋਣਗੇ।
ਹਾਂਜੀ, ਪਤਾ ਨੀ ਉਹ ਨਾ ਕੀ, ਤਰੀਕ ਤੱਕ ਦਾ ਟਾਈਮ ਸੀਗਾ, ਤੇ ਉਹ ਫੇਰ ਮੈਂ ਗਈ ਹੋਈ ਸੀ, ਆਪਣੇ ਮਾਇਕੇ ਤੇ ਮੈਨੂੰ ਪਤਾ ਲੱ ਕਹ ਹੁਣ, ਅਸੀਂ ਓਦਾਂ ਭਾਰ ਲਏ ਆ ਤੇ ਆਂਗਨਵਾੜੀ ਜਮਾ ਕਰਾਣੇ ਸੀਗੇ, ਹੁਣ ਉਹ ਕਹਿੰਦੇ ਹਜੇ ਬਾਅਦ ਚੋਂ ਕਰਾਈਏ ਹੁਣ ਸੈਸ ਬੰਦ ਹੋ ਗਿਆ।
ਅੱਛਾ-ਅੱਛਾ ਠੀਕ ਹੈ ਠੀਕ ਆ। ਹੋਰ,
ਹੋਰ ਵਧੀਆ, ਤੁਸੀਂ ਸੁਣਾਓ ਹੋਰ?
ਬੱਚੇ-ਬੱਚੇ ਆ ਗਏ, ਨੇ ਬਾਹਰ ਮੰਮੀਆਂ ਨਾਲ
ਅੱਛਾ ਜੀ,
ਹਾਂਜੀ, ਹੋਰ ਕਿਥੇ?
ਪੰਚਮੁਖੀ ਮੰਦਿਰ ਵੀ ਹੈਗਾ ਨਾ,
ਹਾਂਜੀ ਹੈਗਾ, ਪੰਚਮੁਖੀ ਮੰਦਿਰ
ਅੱਛਾ ਮਤਲਬ ਕੀ ਪੰਜ ਨਹੀਂ ਪੰਜ ਮੁੱਖ ਦਾ ਮਤਲਬ ਕਿ ਪੰਜ ਮੁੱਖ ਨੇੇ ਜੀ, ਜੀ ਦੇ ਅੱਛਾ-ਅੱਛਾ।
ਜੀ ਪੰਜ ਹਾਂਜੀ, ਬਹੁਤ ਵਧੀਆ ਬਣਿਆ ਹੋਇਆ ਬਹੁਤ ਵਧੀਆ।
ਅੱਛਾ-ਅੱਛਾ, ਤੁਸੀ ਜਾਦੇ ਹੋ।
ਅਸੀਂ ਕਦੇ-ਕਦੇ ਜਾਂਨੇ ਹਾਂ। ਵੈਸੇ ਤਾਂ ਅਸੀਂ ਆਪਣੇ ਇੱਧਰ ਹੀ ਜਾਂਦੇ ਹਾਂ ਸਾਡੇ, ਉੱਥੇ ਬਣ ਗਿਆ, ਨਾ ਪੰਚਮੁਖੀ ਮੰਦਿਰ
ਕਿਧਰ?
ਇਧਰ ਜਿੱਥੇ ਅਸੀਂ ਰਹਿੰਦੇ ਹਾਂ।
ਅੱਛਾ, ਅੱਛਾ, ਅੱਛਾ।
ਹਾਂ ਬਹੁਤ ਅੱਛਾ ਬਣਿਆ, ਸਾਡੇ ਇੱਥੇ ਵੀ
ਅੱਛਾ, ਅੱਛਾ ਤੁਸੀਂ ਜਾਂਦੇ ਹੋਗੇ ਨਾ ਫਿਰ
ਹਾਂਜੀ, ਅਸੀਂ ਜਾਂਦੇ ਹਾਂ ਮੰਗਲਵਾਰ
ਅੱਛਾ, ਅੱਛਾ।
ਤੇ ਸਾਡੇ ਬੱਚੇ ਕਹਿ ਦਿੰਦੇ, ਪਾਪਾ ਚਲੋ ਹਾਂਜੀ।
ਅੱਛਾ, ਅੱਛਾ।
ਹਾਂਜੀ, ਹੋਰ?
ਵਧੀਆ ਸਗੋ। ਅਸੀਂ ਮੰਗਲਵਾਰ ਨਾ ਪਹਿਲੇ ਚੱਲਦੇ। ਕ ਮੇਰੇ ਹਸਬੈਂਡ ਘੱਟ ਵਦੀ ਮੈਂ ਸਗੋ ਕਹਿੰਦੀ ਹੁੰਦੀ ਆ ਮੈਂ, ਮੈਂ ਜਾਇਆ ਘਰੋਂ ਸਗੋਂ
ਹਾਂਜੀ ਉਹ ਤੇ ਹੈ ਹੀ ਹੈ ਹਾਂਜੀ ਹੋਰ
ਕਹਿੰਦੇ ਉ ਪੰਚਮੁਖੀ ਮੰਦਿਰ ਹੈ, ਕਹਿੰਦੇ ਬਹੁਤ ਵਧੀਆ ਮਾਨਤਾ ਬਹੁਤ ਆ, ਉੱਥੇ ਮੰਗਲਵਾਰ ਬਹੁਤ ਪਬਲਿਕ ਹੁੰਦੀ ਆ ਉੱਥੇ ਨਾ
ਹਾਂਜੀ, ਹਾਂਜੀ ਉਹ ਤੇ ਹੈ।
ਤੁਸੀਂ ਕਿੰਨਾ ਪੜ੍ਹੇ ਦੇ ਹੋ?
ਅਸੀਂ ਦੱਸ ਪੜ੍ਹੇ ਹਾਂ।
ਅੱਛਾ, ਕਿਹੜੇ ਸਕੂਲ ਜਾਂਦੇ ਸੀ ਪ੍ਰਵੇਟ ਸਰਕਾਰੀ। ਅੱਛਾ, ਅੱਛਾ ਹੋ ਗਲਸ ਬੋਇਜ਼ ਅੱਛਾ ਬਾਕੀ ਜੋ ਟਾਈਮ ਬਹੁਤ ਵਧੀਆ ਹੁੰਦਾ। ਕਿਉ? ਉਹ ਟਾਈਮ ਬਹੁਤ
ਬਹੁਤ ਹਾਂਜੀ ਹਾਂਜੀ ਉੱਥੇ ਹੈ ਹੀ ਆ
ਕੋਈ ਵੀ ਘਰੇ ਨਹੀਂ ਪਾਪਾ ਨਹੀਂ ਸੀਗੇ ਇਦਾਂ ਪੜੇ ਪੜੇ ਠੀਕ ਹੈ ਨਹੀਂ ਪੜੇ ਤਾਂ ਵੀ ਕੋਈ ਨਾ ਟੀਚਰਾਂ ਨੇ ਕਿਹੜਾ ਆਉਂਦਾ ਤੇ ਮੈ ਜੋ ਨਹੀਂ ਆਉਂਦਾ ਤੇ ਖੜੇ ਹੋ ਜੋ ਹਾਂ ਸਾਡੇ ਤੇ ਹਦੇ ਨਾ ਗਰਮਿੰਟ ਸੀਗਾ ਗੈਲ ਸਕੂਲ ਸੀਗਾ ਸਾਡਾ ਉੱਧਰ ਸਰਕਾਰੀ ਮੈਂ ਵੀ ਉੱਥੇ ਹੀ ਪੜੀ ਦੀ ਆ ਤੇ ਅਸੀ ਜਾਂਦੇ ਸੀ ਉੱਥੇ ਸਮੋਸੇ ਬੜੇ
ਹਾਂਜੀ ਬਹੁਤ ਅੱਛਾ
ਹਾਂ ਅਸੀਂ ਘਰੋ ਰੋਟੀ ਤੇ ਲੈ ਜਾਣੀ ਕਿਉਂਕਿ ਪਰੌਂਠੀ ਚਾਰ ਹੀ ਮੰਮੀ ਹੋਣੀ ਪਹਿਲੇ ਦਿੰਦੇ ਹੁੰਦੇ ਸੀ ਰ ਸਵਾਦ ਵੀ ਉਹੀ ਲੱਗਦੀ ਹੁੰਦੀ ਜੀ ਕਿਸੇ ਟਾਈਮ ਅਸੀਂ ਇੱਕ ਹੀ ਪਰੋਠੀ ਹੀ ਲੈ ਜਾਂਦੇ ਚਾਰ ਖਾਣਾ ਨਾ ਸਮੋਸੇ ਨਾਲ ਰੋਟੀ ਖਾਣ ਮਸਾਲਾ ਕੱਢ ਕੇ ਮਸਾਲਾ ਕੱਢ ਕੇ ਅਸੀਂ ਉਹਦੇ ਨਾਲ ਰੋਟੀ ਖਾਣੀ ਬਹੁਤ ਟੇਸਟੀ ਲੱਗਦੀ ਹੁੰਦੀ ਸੀ ਮਤਲਬ ਕਿ ਟਾਈਮ ਬਹੁਤ ਵਧੀਆ ਸੀ ਅਸੀਂ ਇੰਨੀ ਦੂਰੋਂ ਦੇਖ ਲਓ ਪੈਦਲ ਚੱਲ ਜਾਣਾ ਪੈਦਲ ਹੀ ਆ ਜਾਣਾ ਤੇ ਹੁਣ ਬੱਚਿਆਂ ਨੂੰ ਇੰਨੀ ਦ ਪੈਦਲ ਭੇਜ ਸਕਦੇ ਹਾਂ ਬਿਲ
ਨਾ ਨਾ ਉਹ ਤੇ ਥੱਕ ਹੀ ਜਾਂਦੇ ਐ ਇੱਥੋਂ ਤੱਕ ਨੇੜੇ ਤੱਕ ਉੱਥੇ ਨਹੀਂ ਜਾਂਦੇ ਬੱਚੇ
ਸ਼ਾਂਤ ਨਾ ਬਿਲਕੁਲ ਵੀ ਨੀ ਜਾਂਦੇ ਬਹੁਤ ਔਖਾ ਹਾਂਜੀ
ਹਾਂਜੀ ਉਹ ਤੇ ਉਹ ਤੇ ਹੈ ਤੁਸੀਂ ਕਿੱਧਰ ਹੋ ਤੁਸੀਂ ਕਿੱਧਰ ਆਵਾਜ਼ ਬੜੀ ਆ ਰਹੀ ਹੈ ਪਿੱਛੋਂ
ਫਰਾਟਾ ਜਿਹਾ ਚੱਲਦਾ ਵਾ ਤਾਂ ਆਵਾਜ਼ ਆਉਂਦੀ ਹੋਣੀ
ਠੀਕ ਹੈ
ਹਾਂਜੀ ਹਾਂਜੀ
ਠੀਕ ਹੈ
ਹਾਂਜੀ
ਹੋਰ
ਹੋਰ ਤੁਸੀ ਸੁਣਾਓ ਬੱਚੇ ਬਸ ਬੈਠੇ ਫਰੀ ਆ ਸਵੇਰੇ ਸਕੂਲ ਜਾਣਾ ਅੱਛਾ ਅੱਛਾ ਮੈਂ ਤਾਂ ਸਵੇਰੇ ਕਰਾਂਗੀ ਵਰਦੀ ਪ੍ਰਸ ਮੈਂ ਉੱਠੀ ਜਾਂਦੀ ਹਦੀ ਹਾਂ ਸਵੇਰੇ
ਮੈਂ ਤੇ ਕਾਰ ਦਿੱਤੀ ਹੈ ਮੈਂ ਕਿਹਾ ਬੱਚਿਆਂ ਨੇ ਸਵੇਰੇ ਕਹਿਣਾ ਮੰਮੀ ਉਹ ਦੇ ਮੰਮੀ ਐ ਦੋ ਮਗਰ ਪੈਣਗੇ ਮੇਰੇ। ਪਹਿਲਾਂ ਹੀ ਤਿਆਰ ਕਰਕੇ ਰੱਖਤਾ ਸਾਰਾ ਕੁਛ ਬੱਚਿਆਂ ਦਾ। ਹਾਂਜੀ,
ਬਹੁਤ ਹੈ ਗਈ ਸਾਡੇ ਤੇ ਮੈਂ ਬੈਗ ਜਦੋਂ ਪੇਕੇ ਕੇ ਗਈ ਸੀ ਨਾ ਬੈਗ ਇਹਦਾ ਧੋ ਕੇ ਗਈ ਸੀ ਬੁਕਸ ਇਹਦੀਆਂ ਪਾ ਕੇ ਗਈ ਸੀਗੀ
ਅੱਛਾ ਜੀ ਤੇ ਪੇਕੇ ਕਿੱਥੇ ਤੁਹਾਡੇ
ਪੇਕੇ ਮੇਰੇ ਹਰਿਆਣਾ ਸਾਈਡ ਵਾਲਾ
ਠੀਕ ਹੈ ਚਲੋ ਦੂੂਰ ਹੀ ਆ
ਦੂਰ ਹੈ ਬਹੁਤ ਦੂਰ ਹੈ ਛੇ ਘੰਟਿਆਂ ਦਾ ਸਫ਼ਰ ਹੈ ਸਾਲ ਬਾਅਦ ਹੀ ਜਾਈਦਾ ਸਾਲ ਵਾਰ ਹੀ ਗੇੜਾ ਲੱਗਦਾ ਸਾਡਾ ਨਾ
ਹਾਂਜੀ ਉਹ ਤੇ ਹੈ ਹੀ ਹੈ ਦੂਰ ਦਾ ਤੇ ਇਹੀ ਹੁੰਦਾ ਹੈ ਸਾਲ ਬੱਦੀ
ਬੜੀ ਮੁਸ਼ਕਿਲ ਨਿਕਲ ਹੁੰਦਾ ਘਰਾਂ ਚ ਨਿਕਲ ਕਿੱਥੇ ਹੁੰਦਾ ਅੱਜਕੱਲ। ਕਿਉਂਕਿ ਜਦੋ ਬੱਚੇ ਪੜ੍ਹਨ ਵਾਲੇ ਹੋ ਜਾਣ ਨਾ ਫੇਰ ਤੇ ਬੜੀ ਮੁਸ਼ਕਿਲ ਜੀ ਹੋ ਜਾਂਦੀ।
ਬਹੁਤ-ਬਹੁਤ,
ਜਦੋਂ ਬੱਚੇ ਨਿੱਕੇ ਹੋਣ ਚਲੋ ਫੇਰ ਵੀ ਬੰਦਾ ਨਿਕਲ ਜਾਂਦਾ। ਜਦੋਂ ਬੱਚੇ ਵੱਡੇ ਹੋ ਜਾਣ ਫੇਰ
ਹਾਂਜੀ ਬਹੁਤ ਮੁਸ਼ਕਿਲ ਐ ਉਹ ਤੇ ਹੈ।
ਬੜਾ ਔਖਾ ਹੋ ਜਾਂਦਾ ਹੁਣ ਬਸ ਬੱਚੇ। ਤੇ ਕੱਲ ਤੋਂ ਸਕੂਲ ਜਾਣਗੇ ਫਿਰ ਟਿਊਸ਼ਨ ਵੀ ਜਾਣਾ ਆ ਕੇ।
ਹਾਂਜੀ, ਅਸੀਂ ਵੀ ਕਹਿ ਤਾ ਇਹਨਾਂ ਨੂੰ ਮੈਂ ਕਿਹਾ ਟਿਊਸ਼ਨ ਲਗਾ ਦੋ ਪਹਿਲੇ ਹੀ। ਇੱਕ ਤੋਂ ਕਹਿੰਦੇ ਕੋਈ ਨੀ। ਕਿਉਂਕਿ ਜੂਨ ਦੇ ਵਿੱਚ ਗਏ ਨੀ ਐ। ਇੱਕ ਵਾਰ ਵੀ ਮੈਂ ਕਿਹਾ ਚੱਲ ਲੀ ਓ ਹੋਜੇਗੀ ਛੁੱਟੀਆਂ ਈ ਆ ਤੇ ਜੁਲਾਈ ਵਿੱਚ ਭੇਜ ਦਾਂਗੇ ਇਹਨਾਂ ਨੂੰ।
ਹਾਂਜੀ,
ਹਾਂ,
ਆ ਸਾਡੀ ਵੀ ਜਾਏਗੀ ਕੱਲ ਤੋਂ ਕਿਉਂਕਿ ਮੈਂ ਵੀ ਜੂਨ ਚ ਭੇਜਿਆ ਨੀ ਸੀ ਇਹਨੂੰ
ਅੱਛਾ-ਅੱਛਾ,
ਯਾਨੀ ਕਿ ਪੰਦਰਾਂ ਤੋਂ ਵੀ ਘੱਟ ਹੀ ਦਿਨ ਗਈ ਐ।
ਅੱਛਾ-ਅੱਛਾ, ਸਾਡੇ ਵੀ ਚਾਰ ਪੰਜ ਦਿਨ ਗਏ ਆ ਬਸ ਬੱਚੇ।
ਹਾਂ, ਤੇ ਮੈਂ ਉਹਨਾਂ ਨੂੰ ਕਹਿਤਾ ਸੀ ਮੈਂ ਕਿਹਾ ਵੀ ਮੈਂ ਹੁਣ ਜਾਣਾ ਪੇਕੇ। ਤੇ ਹੁਣ ਆ ਕੇ ਹੀ ਟਿਊਸ਼ਨ ਲਵਾਵਾਂਗੀ। ਹਾਂ,
ਤੁਹਾਡੇ ਉੱਥੇ ਮੌਸਮ ਕਿੰਜ ਦਾ।
ਮੌਸਮ ਸਾਡੇ ਗਰਮੀ ਬਹੁਤ ਐ ਦੱਸੀ ਤਾਂ ਜਾਂਣੀ ਬਹੁਤ ਜਿਆਦਾ ਗਰਮੀ ਹੋਈ।
ਰਾਤੀ ਤੇ ਰਾ ਰਾਤੀ ਤੇ ਪਏਗਾ ਪੱਕਾ ਲੱਗਦਾ ਪਿਆ ਮੀਂਹ।
ਹਾਂ, ਹਾਂਜੀ-ਹਾਂਜੀ, ਸਾਡੇ ਤੇ ਇੱਧਰ ਤਾਂ ਬਿਲਕੁਲ ਨੀ ਚੱਲਦੀ ਪਈ।
ਅੱਛਾ, ਹਾਂਜੀ ਹਾਂਜੀ ਹੋਰ
ਵਧੀਆ ਤੁਸੀ ਤਾਂ ਫਿਰ ਇੰਜੋਏ ਕਰੋ ਹਵਾ ਲੈਂਦੇ ਪਏ ਓ ਹੈਂ।
ਉਹ ਤੇ ਹੈਈ ਐ ਪਾਰਕ ਚ ਬੈਠੇ ਹੋਏ ਆ ਬਸ।
ਹਾਂ, ਉਹੀ ਨਾ ਵਧੀਆ ਅੱਛਾ ਤੁਹਾਡੇ ਲਾਗੇ ਪਾਰਕ ਹੋਣੀ ਨਾ।
ਹਾਂਜੀ, ਪਾਰਕ ਆ ਸਾਡੇ ਲਾਗੇ ਹਾਂਜੀ। ਹਾਂਜੀ, ਰੋਟੀ ਖਾ ਹਾਂਜੀ ਫੇਰ ਆ ਜਾਣੇ ਆ ਪਾਰਕ ਵਿੱਚ। ਹਾਂਜੀ, ਤੁਹਾਡੇ ਉੱਥੇ ਨੀ ਐ ਕੋਈ ਪਾਰਕ
ਨਾ, ਸਾਡੇ ਹੈਗੀ ਐਂ ਦੂਰ ਦੂਰ ਈ ਐ।
ਉਹ ਅੱਛਾ, ਫੇਿਰ ਕਿੱਥੇ ਜਾਣਾ ਇੰਨੀ ਦੂਰ?
ਜੇ ਨੇੜੇ ਹੈਗੀਆਂ ਤੇ ਉਹ ਗੰਦੀਆਂ ਮੰਦੀਆਂ ਹੀ ਨੇ ਐਦਾ। ਮੱਛਰ ਮੁੱਛਰ ਬਣਦੇ ਹਾਂਜੀ ਤਾਂ ਕਰਕੇ।
ਅੱਛਾ। ਨਹੀਂ, ਸਾਡੇ ਤੇ ਆਂਦੇ ਆ ਸਫ਼ਾਈ ਕਰਨ ਆਂਦੇ ਆ ਰੋਜ਼ ਹਾਂਜੀ ਸਵੇਰੇ ਆਂਦੇ।
ਅੱਛਾ।
ਹਾਂਜੀ, ਹਾਂਜੀ ਹਾਂਜੀ। ਹੋਰ?
ਹੋਰ ਸੁਣਾਓ?
ਬਹੁਤ ਵਧੀਆ।
ਚਲੋ ਠੀਕ ਐ ਫਿਰ ਭੈਣ ਜੀ ਉਹ ਨਾ ਮੈ ਦੁੱਧ ਦੇਵਾਂ ਇਹਨਾਂ ਨੂੰ।
ਚਲੋ ਠੀਕ ਹੈ, ਚੰਗਾ, ਸਤਿ ਸ੍ਰੀ, ਸਤਿ ਸ੍ਰੀ ਅਕਾਲ ਜੀ।